ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹੋਰ ਕਿਵੇਂ ਹੋ ਵਧੀਆ ਤੁਸੀਂ ਦੱਸੋ?
ਕਿੱਥੋਂ ਦੇ ਓ ਤੁਸੀਂ?
ਹਾਂਜੀ
ਕਿੱਥੋਂ ਦੇ ਓ‌ ਤੁਸੀਂ?
ਅਹ ਇਹ ਵੀ ਇੱਥੇ ਹੀ ਆ ਅੰਬਾਲਾ ਰੋਡ ਤੇ ਰਹਿੰਦੇ ਆ।
ਅੱਛਾ ਅੰਬਾਲਾਂ ਚ ਰਹਿੰਦੇ ਹੋ।
ਹਾਂਜੀ-ਹਾਂਜੀ।
ਅੱਛਾ ਜੀ, ਜੀ ਮੈਂ ਪਠਾਨਕੋਟ।
ਚਲੋ ਵਧੀਆ ਗੱਲ ਹੈ ਹਾਂਜੀ ਅੱਛਾ-ਅੱਛਾ।
ਹੋਰ ਕੀ ਖਾਧਾ ਤੁਸੀਂ?
ਹੋਰ ਹਾਂਜੀ ਹਾਂਜੀ ਤਾਂ ਕੁਛ ਵੀ ਨਹੀਂ ਦਲੀਆ ਬਣਾਇਆ ਸੀ ਕੁੱਛ ਖਾਣ ਦਾ ਜੀਅ ਨਹੀਂ ਕਰਿਆ।
ਅੱਛਾ ਦਲੀਆ ਖਾ ਲੈਂਦੇ ਹੋ ਤੁਸੀਂ।
ਖਾ ਲੈਂਦੇ ਹਾਂ ਬਸ ਨਮਕੀਨ ਦਲੀਆ ਬਣਾ ਲਿਆ ਜੀ।
ਅੱਛਾ ਮਤਲਬ ਦੁੱਧ ਵਾਲਾ ਉਹ ਤੇ ਉਹ ਖਾਂਦਾ ਨੀ ਜਾਂਦਾ।
ਨਹੀਂ ਨਹੀਂ ਹਾਂਜੀ ਨਮਕੀਨ ਜਿਵੇਂ ਨਮਕੀਨ ਚਾਵਲ ਬਣਦੇ ਨੇ ਨਾ ਬਸ ਉਵੇਂ ਹੀ ਲੱਗਦਾ ਹੈ ਬਸ ਉਹ ਨਮਕੀਨ ਚਾਵਲ ਥੋੜੇ ਖੜ੍ਹੇ ਜਿਹੇ ਹੋ ਜਾਂਦੇ ਨੇ ਤੇ ਉਹ ਮਤਲਬ ਕਿ ਪਤਲਾ ਜਾ ਹੁੰਦਾ ਥੋੜਾ।
ਹਾਂਜੀ ਹਾਂਜੀ।
ਅੱਛਾ ਤੇ ਸਵੇਰੇ ਕੀ ਖਾਧਾ ਸੀ।
ਸਵੇਰੇ ਆਲੂ ਬਣਾਏ ਸੀ ਮੰਮਾ ਨੇ। ਆਲੂ ਦੀ ਸਬਜ਼ੀ ਆਲੂ ਪੜ੍ਹੇ ਸੀ ਕੱਲ੍ਹ ਆਲੂ ਉਹਦੇ ਪਰਾਂਠੇ ਬਣਾਏ ਸੀ ਤਾਂ ਉਹ ਆਲੂ ਬਚ ਗਏ ਸੀ। ਤੇ ਅੱਜ ਸਬਜ਼ੀ ਬਣਾ ਲਈ ਸੀ ਫੇਰ ਪਰਾਂਠੇ ਬਣਾ ਲਏ ਸੀ ਨਾਲੇ।
ਅੱਛਾ ਜੀ ਮੈਂ ਤੇ ਜੀ ਅੱਜ ਸਵੇਰੇ ਮੈਂ ਵੀ ਆਲੂ ਦੇ ਪਰੌਂਠੇ ਹੀ ਖਾਧੇ ਦਹੀ ਨਾ।
ਅੱਛਾ ਚਲੋ ਵਧੀਆ ਗੱਲ ਹੁਣ
ਹੂੰ ਖਾਣ ਲੱਗਾ ਸੀ ਛੋਲੇ ਨਾਲ ਚੋਲ।
ਅੱਛਾ ਅੱਛਾ ਚਲੋ ਵਧੀਆ ਹੁਣ ਐਵੇਂ ਹੀ ਹੈ ਵੀ ਚਾਵਲ ਹੀ ਜ਼ਿਆਦਾ ਖਾਂਦੇ ਨੇ ਰੋਟੀ ਤੋਂ ਕਿੱਥੋਂ ਖਾਈ ਜਾਣੀ ਐਨੀ ਗਰਮੀ ਚ ਹਾਂਜੀ।
ਮੈਂ ਕਿਹਾ ਦਸੋ ਕਿਹੜੀ ਕਲਾਸ ਚ ਹੋ ਤੁਸੀਂ।
ਮੈਂ ਤਾਂ ਕੋਲੇਜ ਚ ਆ।
ਅੱਛਾ ਕਿਹੜੇ ਕਿਹੜੇ ਕਿਹੜੇ ਸਸ ਮਤਲਬ ਕਿਹੜੇ ਈਅਰ ਚ।
ਹਾਂਜੀ।
ਕਿਹੜਾ ਇਅਰ ਆ ਤੂਹਾਡਾ ਫਸਟ ਕੇ ਸੈਕਿੰਡ।
ਫਸਟ ਈਅਰ ਹੈ ਸਾਡਾ ਹੁਣੇ ਨਾ।
ਅੱਛਾ ਅੱਛਾ ਮੇਰਾ ਤਾਂ ਹੁਣ ਫਸਟ ਈਅਰ ਹੋਣਾ ਮੈਂ ਬੀ ਏ ਚ ਜੁਆਇਨ ਕਰਨਾ।
ਅੱਛਾ ਤੁਹਾਡਾ
ਹਾਂਜੀ ਹਾਂਜੀ ਹਲੇ ਪਲੱਸ ਟੂ ਹੋਈ ਹੈ ਮੇਰੀ ਪਿਛਲੇ ਸਾਲ।
ਹਾਂਜੀ ਮੇਰੀ ਵੀ ਹੁਣੇ ਹੋਈ ਹੈ।
ਤੁਹਾਡੇ ਕਿੰਨੇ ਨੰਬਰ ਆਏ।
ਮੇਰੇ ਨੱਬੇ ਪ੍ਰਸੈਂਟ ਨੱਬੇ ਪੁਆਇੰਟ ਅੱਠ ਆਏ ਨੇ।
ਨੱਬੇ ਪੁਆਇੰਟ।
ਆਠ।
ਕਿਹੜੀ ਸਟ੍ਰਮੀ।
ਆਟਸ।
ਜੀ ਸੱਚੀ ਨੱਬੇ ਪਰਸੈਂਟ ਆਏ ਤੁਹਾਡੇ।
ਸੱਚੀ ਆਏ ਨੇ ਝੂਟ ਥੋੜੀ ਬੋਲ ਰਹੀ ਹਾਂ ਮੈਂ।
ਮਤਲਬ ਤੂਹੀ ਪੜਾਕੂ ਹੋ।
ਬਸ ਨਹੀਂ ਪੜਾਕੁੜ ਤਾਂ ਨਹੀਂ ਸੀ ਪੜਾਕੁੜ ਤਾਂ ਹੋਰ ਹੀ ਸੀ ਬਸ ਐਵੇਂ ਹੈ ਕਿ ਥੋੜ੍ਹਾ ਜਿਹਾ ਪੜ ਹੀ ਲਈ ਦਾ ਮਤਲਬ ਬੈਕ ਬੈੰਚਰ ਸੀ ਮੈਂ ਵੀ
ਨਹੀਂ ਮਤਲਬ ਨਕਲ ਵੀ ਵੱਜਦੀ ਪਰ ਨੱਬੇ ਪ੍ਰਸੈਂਟ ਤੇ ਨਹੀਂ ਜਾਂਦੇ।
ਨਹੀਂ ਨਕਲ ਤਾਂ ਨਹੀਂ ਐ ਐਨੀ ਮੈਂ ਤੁਹਾਨੂੰ ਦੱਸਾਂ ਜਿਹੜਾ ਸਾਡਾ ਸੈਂਟਰ ਪਿਆ ਸੀ ਨਾ ਉੱਥੇ ਪਹਿਲਾਂ ਮੇਰਾ ਇੰਗਲਿਸ਼ ਦਾ ਪੇਪਰ ਸੀ ਮੈਂ ਮੈਂ ਪਹਿਲਾਂ ਕ ਕੀ ਕੀਤਾ ਮੈਂ ਸਾਰਾ ਆਰਾਮ ਨਾਲ ਬੈਠ ਕੇ ਮੈਂ ਆਪਣਾ ਪੇਪਰ ਸਾਰਾ ਕੰਪਲੀਟ ਕਰਤਾ ਠੀਕ ਹੈ। ਜਦੋਂ ਮੇਰੇ ਸਿਰਫ ਮੈਨੂੰ ਗ੍ਰਾਮਰ ਥੋੜ੍ਹਾ ਜਿਹਾ ਡਾਊਟ ਹੁੰਦਾ ਗ੍ਰਾਮਰ ਚ ਬਾਕੀ ਸਾਰਾ ਚਲੋ ਮੈਂ ਕਰ ਲੈਂਣੀ ਹਾਂ। ਗ੍ਰਾਮਰ ਮੈਨੂੰ ਡਾਊਟ ਸੀ ਤੇ ਪੁੱਛਦੇ ਸੀ ਸਰ ਕੀ ਆਦਾ ਹੈ ਤੁਹਾਨੂੰ ਮੈਂ ਕਿਹਾ ਸਰ ਜੀ ਮੈਨੂੰ ਗਰਾਮਰ ਨਹੀਂ ਆਉਂਦੀ ਬਾਕੀ ਸਾਰੇ ਆਉਂਦੇ ਅਤੇ ਉਹ ਕਹਿੰਦੇ ਸੀ ਕਿ ਇਹ ਚਿੱਟ ਲੈ ਲਓ ਤੁਸੀਂ ਤੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਕੀ ਇਹ ਗਲਤ ਹੋਏ ਤਾਂ ਸਹੀ ਮੈਂ ਕਿਹਾ ਚਲੋ ਮੈਨੂੰ ਗਰਾਮਰ ਨਹੀਂ ਆਉਂਦੀ ਤੇ ਮੈਂ ਕਰ ਲੈਵਾਂ ਮਤਲਬ ਖਾਲੀ ਵੀ ਤਾਂ ਜਾਏਗਾ ਹੀ ਤੇ ਮੈਂ ਉਹ ਕਰ ਲਈ। ਠੀਕ ਹੈ ਮੈਨੂੰ ਲੱਗਿਆ ਕਿ ਮੈਂ ਸਾਰਾ ਪੇਪਰ ਕਰਕੇ ਆਈ ਹਾਂ ਅੱਛਾ ਤੇ ਗ੍ਰਾਮਰ ਹੈ ਇਹਨਾਂ ਨੇ ਬਤਾਤੀ ਤੇ ਮੇਰੇ ਕਿਉਂਕਿ ਮੇਰੇ ਟੈਂਨਥ ਚ ਅੱਸੀ ਚ ਸੈਵਨਟੀ ਨਾਈਨ ਆਏ ਸੀ। ਨੰਬਰ ਮਤਲਬ ਫੇਰ ਹੰਡਰਡ ਚ ਮਿਲਾ ਕੇ ਫੇਰ ਨਾਈਨਟੀ ਸਿਕਸ ਸੀ ਮੇਰੀ ਅਸੈਸਮੈਂਟ ਸੱਤਰਾ ਸੀ ਤੇ ਮੈਂ ਕਿ ਹੁਣ ਵੀ ਆ ਜਾਣਗੇ ਮੇਰੇ ਅਸੀ ਤੋਂ ਮਤਲਬ ਕਿ। ਚਲੋ ਸੈਵਨਟੀ ਨਾਈਨ ਅਤੇ ਸੈਵਨਟੀ ਸਿਕਸ ਤਾਂ ਆ ਜਾਣਗੇ ਪਰ ਮੇਰੇ ਨਾਲ ਤਾਂ ਧ। ਧੋਖਾ ਹੋ ਗਿਆ।
ਤੁਹਾਡੇ ਤੇ ਬੱਲੇ ਬੱਲੇ ਹੋਈ ਪਤਾ ਕੀ ਜਦੋਂ ਮੈਂ ਪੇਪਰ ਦੇਣ ਗਿਆ ਨਾ। ਮੈਂ ਓਪਨ ਚ ਦੇਣ ਗਿਆ ਤੇ ਉਹਨਾਂ ਨੇ ਭਲਾ ਕੀ ਕੀਤਾ। ਮੈਂ ਵੀ ਇਹੀ ਸੋਚ ਕੇ ਗਿਆ ਮੈਂ ਕਿਹਾ ਚੱਲ ਯਾਰ ਥੋੜ੍ਹਾ ਬਹੁਤਾ ਪੜ੍ਹ ਲੈਂਦੇ ਹਾਂ ਬਾਕੀ ਤਾਂ ਦੱਸ ਹੀ ਦੇਣਗੇ।
ਨਹੀਂ ਮੈਨੂੰ ਇਹ ਨਹੀਂ ਸੀ ਕਿ ਦੱਸ ਦੇਣਗੇ ਮੈਨੂੰ ਨਹੀਂ ਪਤਾ ਸੀ ਜਿਹੜਾ ਸਾਡਾ ਸੈਂਟਰ ਪਆ ਸੀ ਨਾ। ਉੱਥੇ ਕਹਿੰਦੇ ਸੀ ਉਹਦੇ ਚਿਟਿੰਗ ਵਚਦੀ ਹੈ। ਪਰ ਇੱਕ ਪੇਪਰ ਚੇ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਇੱਕ ਪੇਪਰ ਚੇ ਬਸ ਉਹਨਾਂ ਨੇ। ਖਾਇਆ ਸੀ ਤੇ ਚਾਰ ਪੇਪਰ ਜਿਹੜੇ ਹੋਏ ਨੇ ਉਹਨਾਂ 'ਚ ਇੱਕ। ਇੱਕ ਵਾਰੀ ਨੀ ਉਹਨਾਂ ਨੂੰ ਵੇਖਣ ਦਿੱਤਾ ਸਾਨੂੰ ਇਦਰ ਮੂੰਹ ਕਰਦੇ ਨੇ। ਤੇ ਉਹ ਬੋਲਦੇ ਸੀ ਸਿੱਧਾਂ ਮੂੰਹ ਕਰ ਲ ਐਵੇ ਏ ਕਰਕੇ ਫਿਰ ਸਾਰਾ ਪੇਪਰ ਅਸੀਂ। ਖੁਦ ਹੀ ਵੇਖ ਕਰਿਆ ਸੀ। ਤਾਂ ਵੀ ਮਤਲਬ ਬੈਕ ਬੈਂਚਰ ਸੀ ਐਡ ਸੀ ਪੜ੍ਹ ਵੀ ਲੈਂਦੇ ਸੀ ਨਾ ਵੀ ਪੜ੍ਹਦੇ ਸੀ ਪਰ ਹੈ ਕਿ ਹਾਂ। ਗਰੁੱਪ ਜਹਾ ਬਣਾ ਕੇ ਅਸੀਂ ਪੜ੍ਹ ਲੈਂਦੇ ਸੀ ਤਾਂ ਨੰਬਰ ਆ ਗਏ ਸਾਰੇ ਸਾਡੇ ਗਰੁੱਪ ਸਾਰੇ ਗਰੁੱਪ 'ਚ ਹੈ ਨਾ। ਸਾਰਿਆਂ ਦੇ ਅੱਛੇ ਨੰਬਰ ਆਏ ਸੀ ਸਾਰਿਆਂ ਦੀ ਮੈਰਿਟ ਆਈ ਸੀ ਹਾਂਜੀ।
ਥਾਹੀਆ ਮੈਂ ਮਨੂੰ ਮੈਂ ਸਰ ਨੂੰ ਕਿਹਾ ਮੈਂ ਕਿਹਾ ਤੈਨੂੰ ਇਹ ਕ ਸਰ ਨੇ ਮੈਨੂੰ ਪੁੱਛਿਆ ਕਹਿੰਦੇ ਤੈਨੂੰ। ਕੀ ਚੀਜ਼ ਨੀ ਆਉਂਦੀ ਮੈਂ ਕਿਹਾ ਸਰ ਗਰਾਮਰ ਨੀ ਆਉਂਦੀ ਉਹਨੇ ਮੈਨੂੰ ਕਿਹਾ ਚੱਲ ਬਾਹਰ।
ਬਸ ਗਾਰਮਰ ਨੀ ਆਉਂਦੀ ਸਾਰਿਆਂ ਨੂੰ ਹ।
ਨਹੀਂ ਮੈਨੂੰ ਉਹਨੇ ਕਿਹਾ ਚਲ ਬਾਹਰ ਤੇ ਮੇਰੇ ਨਾਲ ਕੁੜੀ ਬੈਠੀ ਉਹਨੂੰ ਫੋਨ ਫੜਾਤਾ।
ਅੱਛਾ।
ਮੈਂ ਕਿਹਾ ਤੇ ਗੱਲ ਗ਼ਲਤ ਆ ਪਰ ਮੈਂ ਕਿਹਾ ਕਵਾਂ ਵੀ ਕਿਹਨੂੰ। ਮੇਰੇ ਆਏ ਸਿਕਸਟੀ ਪਰਸ ਮੇਰੇ ਸਿਕਸਟੀ ਪਰਸੈਂਟ ਆਏ।
ਅੱਛਾ ਚਲੋ ਵਧੀਆ ਗਲ ਹੈ ਸਿਕਸਟੀ ਵੀ ਬਥੇਰੇ ਹੁੰਦੇ ਨੇ ਜਿਹੜੇ। ਪੜ੍ਹਦੇ ਨੀ ਮਤਲਬ ਕਿ ਉਹਨਾਂ ਦੇ ਚਾਲੀ ਚਾਲੀ ਆਉਂਦੇ ਨੇ ਤੁਸੀਂ ਪੜ੍ਹਦੇ ਸੀ।
ਨਹੀਂ ਨਹੀਂ ਮੈਂ ਨਹੀਂ ਪੜ੍ਹਦਾ।
ਚਲੋ ਫਿਰ ਸਿਕਸਟੀ ਆ ਗ ਫਿਰ ਹੋਰ ਵੀ ਗੱਲ ਅੱਛੀ ਹੈ। ਕਿਉਂਕਿ ਜਿਹੜੇ ਸਾਡੇ ਸਾਡੇ ਕਲਾਸ 'ਚ ਸੀ ਨਾ ਮਤਲਬ ਮੈਥ ਤੁਹਾਨੂੰ ਦੱਸਦੀ ਹਾਂ ਮੈਂ ਸਾਡੀ ਕਲਾਸ 'ਚ ਨਾ ਬੜੇ ਡਲ, ਡਲ ਬੱਚੇ ਸੀ। ਪਰ ਉਹਨਾਂ ਦੇ ਵੀ ਮਤਲਬ ਕਿ ਜੋ ਪੜ੍ਹਦੇ ਵੀ ਨਹੀਂ ਸੀ ਨਾ ਬਿਲਕੁਲ ਵੀ ਉਹਨਾਂ ਦੇ ਬਹੁਤ ਅੱਛੇ ਨੰਬਰ ਆ ਗਏ ਸੀ। ਪਤਾ ਨਹੀਂ ਕਿ ਪੇਪਰ ਇਜ਼ੀ ਹੈ। ਐਸੀੇ ਪਰ ਪੇਪਰ ਉੱਪਰ ਦਾ ਜ ਨਹੀਂ ਜੇ ਪੇਪਰ ਆਉਂਦਾ ਤਾਂ ਮੇਰੇ ਨਾਈਨਟੀ ਫਾਈਵ ਆਉਂਦੇ ਸੀ।
ਉਹ ਤੁਸੀਂ ਤਾਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੋ।
ਇੰਟੈਲੀਜੈਂਟ ਇੰਟੈਲੀਜੈਂਟ ਹੁਲੀ ਜਾਂਦੀ ਆ ਹਾਂਜੀ
ਬੀ ਏ ਕਿਉਂ ਕਰ ਰਹੇ ਹੋ ਫਿਰ।
ਨ ਮੈਂ ਤਾਂ ਬੀ ਏ ਕਰ ਰਹੀ ਨੀ ਰਹੀ ਮੈਂ ਤਾਂ ਬੀ ਐੱਸ ਕਰ ਰਹੀ ਹਾਂ।
ਅੱਛਾ ਫੇਰ ਠੀਕ ਹੈ ਮ ਮੈਨੂੰ ਲੱਗਾ ਤੁਸੀਂ ਬੀ ਏ ਕਰ ਰਹੇ ਹੋ ਮੈਨੂੰ ਲੱਗਾ ਬੀ ਏ ਕਰ ਰਹੇ ਹੋ।
ਮੈਂ ਬੀ ਏ ਕਰਕੇ ਕਿਆ ਕੀ ਕਰਨਾ ਨੱਬੇ ਪ੍ਰਸੈਂਟ ਲੈ ਕੇ।
ਅੱਛਾ ਤੇ ਹੁਣ ਅੱਗੇ ਕੀ ਅੱਗੇ ਕੀ ਸੋਚਿਆ।
ਬਸ ਬੀ ਐੱਸ ਈ ਕਰਾਂ ਫਿਰ ਦੇਖਾਂਗੇ ਤਿੰਨ ਸਾਲ ਬਾਅਦ ਕੀ ਕਰਨਾ ਹੈ। ਬੀ ਐੱਸ ਸੀ 'ਚ ਮੈਂ ਫੈਸ਼ਨ ਡਿਜ਼ਾਇਨਿੰਗ ਕਰ ਰਹੀ ਹਾਂ।
ਮਤਲਬ ਕਿ ਅਸੀਂ ਕਰ ਤੁਹਾਡੇ ਕੋਲ ਆਵਾਂਗੇ ਆਪਣੀ ਵੋਟੀ ਲੈ ਕੇ ਤੁਸੀ ਫਰੀ ਚ ਕਰ ਦੋਗੇ।
ਹਾਂਜੀ ਕੋਈ ਗੱਲ ਨੀ।
ਮਤਲਬ ਪੈਸੇ ਘੱਟ ਹੀ ਲਹੋਗੇ।
ਨਹੀਂ ਨਹੀਂ ਪੈਸੇ ਕਿਉੰ ਲੈਵਾਂਗੀ ਮੈਂ। ਜਾਣਕਾਰਾ ਦੇ ਥੋੜ੍ਹੀ ਪੈਸੇ ਲੈਣ ਦੇ ਨੇ, ਹਾਂਜੀ।
ਫਿਰ ਘਰ ਕਿੱਦਾਂ ਚਲਾਓਗੇ।
ਕੋਈ ਗੱਲ ਨੀ, ਮੈਂ ਕਹਿਦੀ ਹਾਂ ਅੱਜ ਕਰਤਾ ਮਤਲਬ ਕਿ। ਅਹ ਜਿਹਨੂੰ ਜਾਂਦੇ ਨੀ ਉਹਦ ਨਾਲ ਹੀ ਚੱਲਦਾ ਐ ਨਾ।
ਤੁਹਾਡਾ-ਤੁਹਾਡਾ ਤੇ ਉਹੀ ਏ। ਦੋ ਗਾਹਕ ਆ ਗੇ ਤੇ ਤੁਸੀ ਬਸ ਲਗ ਗਈ ਦਿਹਾੜੀ।
ਉਹ ਤਾਂ ਹੈ ਈ, ਚਲੋ ਮੈਂ ਤੁਹਾਨੂੰ ਡਿਸਕਾਊਂਟ ਕਰ ਦਾਂਗੀ ਅਤੇ ਮਤਲਬ ਕਿ ਪੈਸੇ ਲੈ ਲਾਂਗੇ। ਤੁਹਾਡੇ ਕੋਲ ਕੋਈ ਗੱਲ ਨੀ ਤੁਹਾਨੂੰ ਰਾਸ ਹੀ ਨੀ ਆ ਰਹਾ ਅਜੇ।
ਅੱਛਾ, ਤੁਹਾਡਾ ਨਾਮ ਕੀ ਏ ਵੇਸੇ
ਮੇਰਾ ਨਾਮ ਨਿਧੀ ਐ, ਹਾਂਜੀ-ਹਾਂਜੀ।
ਹੈਲੋ।
ਹਾਂਜੀ, ਬੋਲੋ।
ਮੈਂ ਕਿਹਾ ਤੁਹਾਡਾ ਨਾਮ ਕੀ ਹੈ ਵੈਸੇ
ਮੇਰਾ ਨਿਧੀ ਨੇਮ ਐ।
ਨਿਧੀ ਸ਼ਰਮਾ।
ਹਾਂਜੀ, ਸ਼ਰਮਾ ਤੁਹਾਨੂੰ ਕਿਵੇਂ ਪਤਿਆ?
ਜਦੋਂ ਤੁਸੀ ਮੈਸੇਜ ਕਰ ਰਹੇ ਸੀ ਨਾ ਤੁਹਾਡੇ ਨਾਮ ਅੱਗੇ ਲਿਖਿਆ ਆਦਾ।
ਉਹ ਅੱਛਾ-ਅੱਛਾ, ਠੀਕ।
ਫਾਈਲ ਫੋਟੋ ਦੇਖਦਾ ਜਾਂ ਤੇ ਉਹ ਵੀ ਦੇਖ ਦੇਖਦਾ
ਹਾਂ ਉਹ ਤਾਂ ਹੈ ਹੀ ਏ, ਹਾਂਜੀ-ਹਾਂਜੀ।
ਹੋਰ ਕਿਤੇ ਘੁੰਮਣ ਫਿਰਨ ਦਾ ਪਲੈਨ ਬਣਾਇਆ ਹੋਇਆ।
ਨਈ ਬਸ ਘੁੰਮਣ ਤਾਂ ਕਿਤੇ ਜਾਣਾ ਇੰਨੀ ਗਰਮੀ ਚ, ਬਣਾਇਆ ਸੀ ਅਸੀਂ ਗਏ ਸੀ ਹੂੰ, ਸੰਡੇ ਨੂੰ ਗਏ ਸੀ। ਚੁਿਲਕਾਨਾ ਦਾਮ, ਅਭੀ ਮਤਲਬ ਕਿ ਪਿਛਲੇ ਸੰਡੇ ਨੂੰ ਗਏ ਸੀ ਬਸ
ਅੱਛਾ।
ਤੇ ਇੰਨੀ ਗਰਮੀ ਉ ਉੱਥੇ ਪੈਰ ਸਿੱਕ ਗਏ ਸਾਡੇ ਤਾਂ ਉਹ ਓਛੱਲ-ਓਛੱਲ ਕੇ ਫਿਰ ਰਹੇ ਸੀ ਉੱਥੇ
ਜਿਵੇ ਤੁਹਾਨੂੰ ਕਦੇ ਫਿਊਚਰ ਚ ਮੌਕਾ ਮਿਲੇ ਬਿਹਾਰ ਜਾਣ ਦਾ ਸਮਝ ਲੋ ਤੁਹਾਡੀ ਸ਼ਾਦੀ ਹੋ ਰਹੀ ਥੀ ਜਾਓਗੇ
ਮੈਂ ਕਿਉਂ ਜਾਵਾਂਗੀ? ਮੈਂ ਬਿਹਾਰ, ਮੈਂ ਬਿਹਾਰ ਦਾ ਨਾਮ ਨ, ਬੰਦੇ ਅੱਛੇ ਹੁੰਦੇ ਨੇ ਬਿਹਾਰ ਦੇ ਪਰ ਉਹ ਨਾਮ ਨਾਲ ਥੋੜ੍ਹਾ ਜਿਹਾ ਗ਼ਲਤ ਹੋ ਜਾਂਦਾ ਨਾ ਬਿਹਾਰ ਫਿਰ ਸਾਡੇ ਸਾਨੂੰ ਕਹਿਣ ਕੇ ਬਹਾਰੀ ਵੀ ਬਹਾਰੀ
ਫਿਰ ਵੀ ਮੌਕਾ ਮਲੇ ਇੱਕ ਆਰੀ ਜਾਣ ਦਾ ਬਿਹਾਰ, ਸਮਝ ਲੋ ਪੋਲੀਟੀਕਲ ਬਣ ਕੇ
ਹਾਂ ਕਦੇ ਜਾਣ ਦਾ ਮੌਕਾ ਮਿਲੇ ਤਾਂ ਹਾਂ ਕਰ ਸਕਦੇ ਹਾਂ, ਜਿਵੇਂ ਇੱਕ-ਦੋ ਦਿਨ ਰਹਿ ਕੇ ਫਿਰ ਆਪਣੇ ਘਰ ਹੀ ਸਕੂਨ ਮਿਲਦਾ ਇੱਥੇ ਹੀ।
ਨੀ ਬਿਹਾਰੀ ਥੋਡੀ ਪੋਲੀਟੀਸ਼ਨਨ ਬਣ ਜਾਓ।
ਨਈ, ਮੈਨੂੰ ਮੈਂ ਚੁੰਨੀ ਨੀ ਇਹ ਲਾਈਨ।
ਅੱਛਾ, ਤੁਹਾਨੂੰ ਪਤਾ ਬਿਹਾਰੀ ਵੈਸੇ ਕਰਦੇ ਕੀ ਆ?
ਕੀ ਕਰਦੇ ਨੇ?
ਨੀ ਤਾਂ ਆਪਣੇ ਬੱਚੇ ਬਾਹਰ ਭੇਜ ਦਿੰਦੇ ਪੜ੍ਹਨ ਵਾਸਤੇ। ਤੇ ਜਿਹੜੇ ਗਰੀਬ ਆ ਉਹਨਾਂ ਨੂੰ ਕਹਿੰਦੇ ਧਰਮ ਬਚਾਓ।
ਉਹ ਲੜਦੇ ਰਹਿੰਦੇ ਮਾਏ।
ਉਹ ਤਾਂ ਹੈ ਇ। ਨੀ ਤੁਸੀਂ ਕੀ ਕਰਨਾ ਅੱਗੇ?
ਮੈਂ ਤਾਂ ਜਿੰਮ ਟ੍ਰੇਨਰ ਹਾਂ।
ਚਲੋ ਵਧੀਆ ਗੱਲ ਏ ਫਿਰ ਤਾਂ
ਤੁਸੀਂ ਕਰ ਦੇਓ ਜਿੰਮ ਜੂਮ ਵਗੈਰਾ ਜਾਂਦੇ ਹੋ
ਨਹ ਮੈਂ ਨੀ ਜਾਂਦੀ ਜਿਮ ਜਾਓ
ਮੈਂ ਕਿਹਾ ਤੁਹਾਡੀ ਆਵਾਜ਼ ਨਾਲ‌ ਤਾਂ ਲੱਗ ਰਿਹਾ ਕਿ ਫਿਰਟ ਓ
ਮੇਰੀ ਆਵਾਜਨਾਲ ਫਿੱਟ ਲੱਗ ਰਹੀ ਤੂੰ ਮੈਨੂੰ।
ਹਾਂ ਮਤਲਬ ਤੁਹਾਡੀ ਆਵਾਜ਼ ਉਹ ਏ ਨਾ ਸਵੀਟ ਜਹੀ ਆਵਾਜ਼ ਏ
ਅੱਛਾ, ਮਤਲਬ ਅੱਛੀ ਨੀ ਐ ਮੇਰੀ ਆਵਾਜ਼।
ਨਹੀਂ-ਨਹੀਂ ਮਤਲਬ ਅਵਾਜ਼ ਜ਼ਿਆਦਾ ਅੱਛੀ ਲੱਗ ਰਹੀ ਐ ਨਾ, ਮਤਲਬ-ਮਤਲਬ ਦਿਲ ਨੂੰ ਸਹੀ ਲੱਗ ਰਹੀ ਐ ਅਵਾਜ਼।
ਓਹ ਠੀਕ ਏ।
ਜਿੰਮ ਜੁੰਮ ਵਗੈਰਾ ਜਾਂਦੇ ਓ।
ਹੋਰ ਦੱਸੋ ਤੁਸੀਂ, ਘਰ ਠੀਕ ਨੇ ਸਾਰੇ।
ਘਰ ਸਾਰੇ ਠੀਕ, ਤੁਹਾਡੇ ਘਰ ਕਿੰਨੇ ਮੈਂਬਰ।
ਅ ਸਾਡੇ ਘਰ ਪੰਜ ਮੈਂਬਰਸ ਨੇ, ਤੇ ਮੇਰੀ ਦੋ ਭੈਣਾਂ ਨੇ, ਅ ਤੇ ਮੈਂ। ਭਰਾ ਨੀ ਹੈਗਾ, ਤੇ ਦੋ ਭੈਣਾਂ ਦੀ ਤੇ ਸ਼ਾਦੀ ਹੋਗੀ। ਤੇ ਮੈਂ ਤੇ ਮੰਮ ਪਾਪਾ ਨੇ ਹੁਣੇ ਤਾਂ।
ਤਿੰਨ-ਤਿੰਨ ਭੈਣਾਂ ਓ।
ਹਾਂਜੀ, ਤਿੰਨ ਭੈਣਾਂ ਨੇ, ਮੈਂ ਸਭ ਤੋਂ ਛੋਟੀ ਹਾਂ।
ਫੇਰ ਤੇ ਤੁਸੀਂ ਲਾਡਾ ਪਿਆਰਾਂ ਚ ਪਲੇ ਦੇ ਓ।
ਹੈਂ ਜੀ।
ਮੈਂ ਕਿਹਾ ਫੇਰ ਤੇ ਤੁਸੀਂ ਲਾਡਾ ਪਿਆਰਾਂ ਚ ਪਲੇ ਦੇ ਓ।
ਬਿਲਕੁਲ ਸਾਰੇ ਮਤਲਬ ਜਿਵੇਂ ਚਾਚਾ, ਤਾਊ ਜਿਵੇਂ ਹੁੰਦੇ ਨੇ ਸਾਰੇ ਪਿਆਰ ਕਰਦੇ ਨੇ, ਕਿਉਂਕਿ ਮੈਂ ਜਿਵੇਂ ਹੁੰਦੀ ਨਾ ਸਾ ਖਾਨਦਾਨ ਚ ਸਭ ਤੋਂ ਛੋਟੀ ਮੈਂ ਹਾਂ, ਸਭ ਤੋਂ ਛੋਟੀ।
ਜੇ ਮਤਲਬ ਜਿਵੇਂ ਮੇਰੇ ਭੈਣ-ਭਰਾ ਸਾਰਿਆਂ ਦਾ ਵਿਆਹ ਹੋ ਗਿਆ, ਮੈਂ ਸਭ ਤੋਂ ਛੋਟੀ ਆਂ।
ਅੱਛਾ, ਫੇਰ ਤੇ ਤੁਹਾਡੇ ਸ਼ੌਂਕ ਵੀ ਬੜੇ ਵੱਡੇ ਹੋਣਗੇ।
ਸ਼ੌਕ ਤਾਂ ਸਾਰੇ ਪੂਰੇ ਕਰਦੇ ਕਰ ਵੀ ਦਿੰਦੇ ਆ, ਮਿਲ ਮਲ ਕੇ
ਵੈਸੇ ਸ਼ੌਂਕ ਤਾਂ ਤੁਹਾਡੇ ਵੱਡੇ ਹੀ ਹੋਣੇ ਐ।
ਬਸ ਵੱਡੇ-ਵੱਡੇ ਤਾਂ ਕੁਛ ਨੀ ਐ।
ਅੱਛਾ ਇੰਜੀ ਨੋਰਮਲੀ।
ਚਲੋ ਮੈਂ ਕਰਦੀ ਹਾਂ ਤੁਹਾਨੂੰ ਕੋਲ, ਮੈਨੂੰ ਪਿੱਛੋਂ ਕੋਲ ਆ ਰਈ ਐ।
ਠੀਕ ਏ।
ਸਸ ਰੀ ਕਾਲ।
ਕੱਢ ਦੋ ਕੱਢ